ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ੍ਰੀ ਅਕਾਲ ਜੀ ਹੋਰ ਠੀਕ ਹੋ? ਆ ਗਈ ਆ ਗਈ ਮੈਨੂੰ। ਹੋਰ ਕੀ ਕਰ ਰਹੇ ਸੀ?
ਗਲ ਕੀਤੀ ਹੋਈ ਆ ਹੈਲੋ।
ਹਾਂਜੀ। ਹਾਂਜੀ ਹਾਂਜੀ ਹੋਰ ਠੀਕ ਠਾਕ ਜੀ। ਸਤਿ ਸ਼੍ਰੀ ਅਕਾਲ।
ਅੱਛਾ ਜੀ।
ਕੀ ਕਰ ਰਹੇ ਸੀ।
ਮੈਂ ਕੁਛ ਨਹੀਂ। ਮ ਤੁ ਵੀ
ਅੱਛਾ ਅੱਛਾ ਚਲੋ ਕੋਈ ਗੱਲ ਨੀ ਵੇਖ ਲਓ ਫਿਰ ਟੀ ਵੀ। ਠੀਕ। ਹੋਰ ਸੁਣਾਓ ਘਰ ਠੀਕ ਹੈ ਸਭ ਵਧੀਆ ਘਰ ਵਧੀਆ ਜੀ ਸਭ?
ਅ
ਹੈਲੋ ਘਰ ਵਧੀਆ ਜੀ ਸਭ?
ਹੈਲੋ। ਹਾਂਜੀ
ਚਲੋ ਵਧੀਆ ਰਹਿਣਾ ਚਾਹੀਦਾ। ਹੋਰ ਰੋਟੀ ਖਾਲੀ?
ਬਸ। ਹਾਂਜੀ ਬਸ ਖਾ ਹੀ ਲਈ ਹਾਂਜੀ ਹਾਂਜੀ ਖਾ ਲੀ।
ਕੀ ਖਾਧਾ ਫੇਰ ਅੱਜ ਰਾਤੀ?
ਬਸ ਬੱਚਿਆਂ ਨੇ ਮੈਗੀ ਬਣਾ ਕੇ ਖਾ ਲਈ ਅਸੀ ਦੁੱਧ ਪੀ ਲਿਆ।
ਅੱਛਾ ਅੱਛਾ ਅੱਛਾ ਬੱਚਿਆਂ ਮੈਗੀ ਖਾਲੀ ਮੈਗੀ ਠੀਕ ਵੈਸੇ ਬੱਚਿਆਂ ਨੂੰ ਮੈਗੀ ਬਸ ਇੰਝ ਈ ਹੈਗਾ ਮੈਗੀ ਦਾ ਬਾਕੀ
ਬਹੁਤਾ ਨਹੀਂ ਕਦੀ ਮਹੀਨੇ ਚ ਇੱਕ ਅੱਧੀ ਵਾਰੀ ਖਾ ਲੈਂਦੇ ਨੇ।
ਅੱਛਾ। ਠੀਕ ਹੈ ਠੀਕ।
ਸ਼ਨੀ ਇਤਵਾਰ ਨੂੰ ਕਦੇ ਖਾਦੀ ਬਣਾ ਕੇ।
ਚਲੋ ਵੀ ਬੱਚਿਆਂ ਦਾ ਫਿਰ ਮਨ ਵੀ ਹੋਣਾ ਚਾਹੀਦਾ ਨਾ ਫਿਰ ਹੁੰਦਾ ਹੀ ਹੈ ਬੱਚੇ ਕਰਦੇ ਹੀ ਨੇ ਵੀ ਮਿਲ ਜਾਣ ਖਾਣ ਵਾਸਤੇ ਕੋਈ। ਮੈਗੀ ਫੇਰ ਮੇਰੇ ਹਿਸਾਬ ਨਾਲ ਮੈਂ ਤੇ ਮੈਗੀ ਐਗ ਮੈ ਐਗ ਖਾ ਲੈਂਦੇ ਤੇ ਐਗ ਵੀ ਪਾ ਲੈਨਾ ਚਾਹੀਦਾ ਮੈਂ ਤਾਂ ਕਹਿਣਾ।
ਹਾਂਜੀ ਹਾਂਜੀ ਖਾ ਲੈਂਦੀਆਂ ਮੂੜੀ ਨੇ ਬਸ। ਮਨ ਹੋਏ ਤੇ ਆਪਣੀ ਆ ਆਪਣੀ ਮਰਜ਼ੀ ਨਾਲ।
ਅੱਛਾ ਆਪਣੀ ਮਰਜੀ ਨਾਲ ਹੀ ਖਾਂਦੇ ਬੱਚੇ ਮੂੜੀ ਹੁੰਦੇ ਨੇ ਜੀ ਅੱਜ ਕੱਲ੍ਹ ਬੱਚਿਆਂ ਦਾ ਪਤਾ ਕੀ ਏ ਮਾਵਾਂ ਵਿਚਾਰੀਆਂ ਇਹੀ ਉਹ ਤੰਗ ਹੁੰਦੀਆਂ ਬੱਚੇ ਜਿਹੜੇ ਨੇ ਨਾ ਖਾਂਦੇ ਨੀ ਫੇਰ ਮਾਵਾਂ ਕਹਿੰਦਿਆਂ ਚਲੋ ਜੋ ਮਿਲ ਜੀਓ ਜੀਓ ਸਹੀ ਖਾਏ ਤਾਂ ਸਹੀ।
ਹਾਂ ਸਹੀ ਗੱਲ ਏ ਢਿੱਡ ਭਰਨਾ ਚਾਹੀਦਾ।
ਹਾਂ ਢਿੱਡ ਭਰਨਾ ਚਾਹੀਦਾ ਬਸ ਸਹੀ ਗੱਲ
ਭੁਖਿਆ ਨਾਲ ਉਹਦੇ ਚੰਗੇ
ਭੈਣ ਜੀ
ਚੰਗਾ
ਹਾਂ ਚਲੋ ਇਹ ਤੇ ਹੈ ਕਿ ਚਲੋ ਖਾਧਾ ਤੇ ਹੈ ਮਾਵਾਂ ਨੂੰ ਹੁੰਦਾ ਵੀ ਚਲੋ ਕੁਛ ਖਾ ਲਿਆ, ਹੋਰ ਕੀ।
ਹੋਰ ਤੁਸੀਂ ਕੀ ਖਾਧਾ?
ਬਸ ਆਪਾਂ ਵੀ ਖਾ ਲਿਆ ਜੀ, ਅੱਜ ਸਾਡੇ ਨਾ ਨੇੜੇ ਉਹ ਜਗਰਾਤਾ ਜਿਹਾ ਹੈਗਾ ਸੀ, ਉਹਦੀ ਰੋਟੀ ਸੀ। ਉਹ ਆ ਗਏ ਸੀ ਘਰ ਬੁਲਾਉਣ ਕਹਿੰਦੇ ਵੀਰ ਜੀ, ਅਜ ਇੱਧਰ ਹੀ ਰੋਟੀ ਪਾਣੀ ਹੈਣਾ ਫੇਰ ਉਹਨਾਂ ਨੇ ਜਗਰਾਤੇ ਚ ਬਣਾਏ ਦਾ ਸੀ ਪੂੜੀਆਂ ਤੇ ਛੋਲੇ। ਤੇ ਕੁਲਫੀ ਸੀ। ਹਾਂਜੀ। ਤੇ ਉਸ ਤੋਂ ਬਾਅਦ, ਹਾਂਜੀ ਉਸ ਤੋਂ ਬਾਅਦ ਕੜੀ ਚਾਵਲ ਸੀ।
ਅੱਛਾ ਅੱਛਾ, ਚਲੋ ਵਧੀਆ। ਪਾਰਟੀ ਹੋ ਗਈ ਤੁਹਾਡੀ ਮਤਲਬ ਅੱਜ।
ਉਹ ਬਸ, ਬਸ ਪੜੋਸ ਇੱਚ ਈ ਹੈਗਾ ਸੀ। ਜੀ ਗਲੀ ਮਹੱਲੇ ਵਾਲੇ ਸਾਰੇ ਇਕੱਠੇ ਹੋ ਕੇ ਕਰ ਲੈਂਦੇ ਨੇ। ਓਹ ਬਸ ਓਹਨਾਂ ਦਾ ਦਿਲ ਸੀ ਤੇ ਮੈਂ ਕਿਆ, ਚਲੋ ਇੱਜ਼ਤ ਮਾਨ ਨਾਲ ਕਹਿ ਰਹੇ ਨੇ।
ਨਹੀਂ ਸਹੀ ਗੱਲ ਐ, ਸਹੀ ਗੱਲ ਐ। ਜਾਣਾ ਚਾਹੀਦਾ ਬਈ, ਹਰੇਕ ਜਗ੍ਹਾ ਤੇ ਜਾਣਾ ਜਰੂਰੀ ਐ।
ਹਾਂ, ਬਾਕੀ ਏਹੀ ਹੈ ਕਿ ਚਲੋ ਕਰਾਂਦੇ ਪਏ ਨੇ ਬੜੀ ਅੱਛੀ ਗੱਲ ਈ, ਰੱਬ ਦਾ ਨਾਮ ਵੀ ਬੜਾ ਜ਼ਰੂਰੀ ਐ ਜੀ।
ਸਹੀ ਗੱਲ ਐ।
ਬੜੇ ਟਾਈਮ ਬਾਅਦ, ਬੜੇ ਬਹ ਬੜੇ ਟਾਈਮ ਬਾਅਦ ਈ ਕਰਾਇਆ ਇਹਨਾਂ ਨੇ।
ਅੱਛਾ ਅੱਛਾ।
ਹਾਂ ਪਹਿਲੇ ਹੁੰਦਾ ਹੁੰਦਾ ਸੀ ਨਾ ਸਾਡੇ। ਤੇ ਅਸੀਂ ਵੀ ਜਾਂਦੇ ਹੁੰਦੇ ਸੀ। ਬ ਹੁਣ ਤੇ ਬਸ ਕਈ ਵਾਰੀ ਹੋ ਜਾਂਦਾ। ਬਸ ਘਰ ਬਾਰ ਵਿੱਚ ਬਸ ਨਹੀਂ ਟਾਈਮ ਲੱਗਦਾ। ਤੇ ਪਹਿਲੇ ਜਾਂਦੇ ਹੁੰਦੇ ਸਾਂ ਅਸੀਂ ਸਾਰੀ ਸਾਰੀ ਰਾਤ। ਫਿਰ ਏਹ ਕਰਦੇ ਹੁੰਦੇ ਸਨ ਜਾਗਰਣ ਤੇ ਨੀਂਦਰ ਵੀ ਆਂਦੀ ਹੁੰਦੀ ਸੀ, ਲੇਕਿਨ ਹ ਚੰਗਾ ਵੀ ਲੱਗਦਾ ਹੁੰਦਾ ਸੀ। ਤੇ ਵੇਖਦੇ ਹੁੰਦੇ ਸਾਂ, ਅਸੀ ਬਈ ਇਸ ਛੋਟੇ ਹੁੰਦੇ ਸਾਂ ਤੇ ਅਸੀਂ ਬੜਾ ਚੰਗਾ ਲੱਗਦਾ। ਹੁਣ ਤੇ ਬੜੇ ਸਾਲਾਂ ਬਾਅਦ ਕਰਾਇਆ ਜੀ ਇਹਨਾਂ ਨੇ। ਟਰੈਂਡ ਜਿਹਾ ਖਤਮ ਹੋ ਗਿਆ ਜੀ ਹੁਣ
ਆਹ ਸਹੀ ਗੱਲ ਏ, ਗਲ ਲੀਆਂ, ਮਹੱਲਿਆਂ ਚ ਖਤਮ ਹੋ ਗਿਆ ਹੁਣ ਤੇ
ਆਂ
ਵੱਡੀ, ਵੱਡੀ ਜਗ੍ਹਾਵਾਂ ਕਰੋਂਦੇ ਨੇ
ਹਾਂ, ਨਾਲੇ ਨਾ ਹੁਣ ਉਹ ਨਾ ਜਿਹੜਾ, ਵਿੱਚ, ਮਤਲਬ ਜਿਹੜੇ ਦੂਜੇ ਜਾਗਰਣ ਵੀ ਆ ਗਏ ਸੀ, ਨਾ ਬਾਲਾ ਜੀ ਦਾ ਜਾਗਰਣ, ਹੋਰ ਉਹ ਇੱਕ ਹੋਰ ਪਤਾ ਨੀ ਉਹ ਕਿਹੜੇ ਕਰਦੇ ਨੇ ਉਹ ਜਾਗਰਣ ਕਰਨ ਲੱਗ ਗਏ ਸੀ। ਕ੍ਰਿਸ਼ਨ ਜੀ ਦੇ, ਉਹਦੇ ਹੋਣ ਲੱਗ ਗਏ ਸੀ, ਫਿਰ ਏਹ ਮਾਤਾ ਦੇ ਜਾਗਰਣ ਘੱਟ ਹੀ ਹੋਣ ਲੱਗ ਗਏ।
ਅੱਛਾ ਅੱਛਾ।
ਬਾਕੀ ਸਾਡੇ ਟਾਈਮ ਦੇ ਤੇ, ਉਸ ਟਾਈਮ ਬਾਅਦ ਓਈ ਜਾਗਰਣ ਹੁੰਦੇ ਸੀ।
ਹਾਂ ਉਹੀ ਹੁੰਦਾ ਸੀ ਹਾਂ, ਮਾਤਾ ਰਾਣੀ ਦਾ ਜਗਰਾਤਾ।
ਹਾਂ ਉਹਦੇ ਵੇਖੋ ਸਭ ਤੋਂ ਵੱਡੀ ਗੱਲ ਸਾਰੀ ਰਾਤ ਜਾਗਰਣ ਹੁੰਦਾ ਸੀ ਜੀ, ਫਿਰ ਅਸੀਂ, ਫਿਰ ਨਾ ਸਵੇਰੇ ਉਹ ਕਥਾ ਸੁਣਾਂਦੇ ਐ, ਸ਼ੇਰ ਆਂਦਾ ਐ। ਉਹ ਵੀ ਵੇਖਦੇ ਹੁੰਦੇ ਸਾਂ ਅਸੀਂ, ਹਨਾ ਜੀ।
ਦਾ ਸੀਗਾ। ਹਾਂਜੀ, ਹਾਂਜੀ। ਹਾਂ, ਹਾਂ ਅਸੀਂ ਵੀ ਜਾਂਦੇ ਹੁੰਦੇ ਸੀ, ਹਾਂ ਸਾਡੇ ਵਾਰੀ ਵੀ ਹੁੰਦਾ ਹੁੰਦਾ ਸੀਗਾ। ਫੇਰ ਸਵੇਰੇ ਕੰਜਕਾ ਬਿਠਾਂਦੇ ਸੀ।
ਨਹੀਂ ਸਾਡੇ ਇੱਥੇ ਤੇ ਹਾਂ ਸਵੇਰੇ ਉਹ ਪ੍ਰਸ਼ਾਦ ਵੰਡਦੇ ਨੇ
ਹਾਂ, ਪ੍ਰਸ਼ਾਦ ਦੇ ਕੇ ਪੰਜ ਕੰਜਕਾਂ ਬਿਠਾ ਕੇ ਫੇਰ ਪ੍ਰਸ਼ਾਦ ਦਿੰਦੇ ਨੇ।
ਹਮ ਕਰਦੇ ਹੁੰਦੇ ਨੇ ਉਹਦੇ ਵਿੱਚ ਫਲ ਫਰੂਟ ਹੁੰਦੇ ਨੇ ਸਾਡੇ ਤੇ, ਏ ਨਾ ਐਤਕੀ ਉਹ ਜੋਤ ਓਵੀ ਲੈ ਕੇ ਆਉਂਦੇ ਨੇ ਨਾ ਸਾਡੇ ਨੇੜੇ ਹੀ ਹੈਗਾ, ਪਹਾੜਾਂ ਦੇ ਵਿੱਚ ਤਰਲੋਕ ਪੂਰ ਹੈਗਾ। ਉੱਥੋਂ ਲੈ ਕੇ ਆਉਂਦੇ ਨੇ ਜੀ। ਤੇ ਉੱਥੋਂ ਹੀ ਆਪਣਾ ਜਾ ਕੇ ਆ ਮੁੰਡੇ ਖੁੰਡੇ ਸਾਰੇ ਲੱਗ ਕੇ ਇਕੱਠੇ ਹੋ ਕੇ ਅਤੇ ਆਪਣਾ ਟੈਂਪੂ ਟੂਪੂ ਜਾ ਕੇ ਉੱਥੋਂ ਫਿਰ ਜੋਤ ਲੈ ਕੇ ਆਉਂਦੇ ਨੇ
ਠੀਕ ਹੈ, ਠੀਕ ਹੈ ਵਧੀਆ ਸ਼ਰਧਾ ਆਪਣੀ, ਆਪਣੀ ਹਰ
ਨਾਲੇ ਜਓ ਬੜੇ ਟਾਈਮ ਬਾਅਦ ਹੀ ਮੈਂ ਕਹਿੰਦਾ ਤੇ ਪਹਿਲੇ ਹੁੰਦੇ ਹੁੰਦੇ ਸਨ ਕਦੀ ਦੋ ਮਹੀਨੇ ਤਿੰਨ ਮਹੀਨੇ ' ਇੱਕ ਵਾਰੀ ਹੁਣ ਤਾਂ ਬੜੇ ਸਾਲਾਂ ਬਾਅਦ ਕਰਾਇਆ ਇਹਨਾਂ ਨੇ ਤੇ, ਪਹਿਲੇ ਬੜੀ ਵਾਰੀ ਹੁੰਦੇ, ਹੁੰਦੇ ਸਨ ਰਾਤੀ, ਰਾਤੀ ਜਾਗਰਣ ਸਾਨੂੰ ਵੀ ਸ਼ੌਕ ਹੁੰਦੇ ਸਨ। ਬਈ ਚਲੋ ਜਾਗਰਣ ਜਾਣਾ। ਤੇ ਜਾਣਾ ਹੁੰਦਾ ਉੱਥੇ ਆਪਣਾ ਸਾਰੀ ਰਾਤ ਬਹਿਣਾ ਨੀਂਦਰ ਵੀ ਆਉਣੀ। ਤੇ ਸੋਨਾ ਵੀ ਵਿੱਚ ਤੇ ਫਿਰ ਅਸੀਂ ਫਿਰ ਉੱਠ ਜਾਣਾ। ਘੰਟਾ ਦੋ ਘੰਟਾ ਨੀਂਦਰ ਦਾ ਹੁੰਦਾ ਨਾ ਜ਼ੋਰ ਰਾਤ ਦਾ
ਸਹੀ ਗੱਲ ਹੈ। ਹਾਂਜੀ, ਹਾਂਜੀ ਸਹੀ ਹੈ ਕੋਈ ਜਾਗ ਲੈਂਦਾ ਕਈਆਂ ਕੋਲ ਨਹੀਂ ਜਾਗਿਆ ਜਾਂਦਾ
ਹਾਂ ਫਿਰ ਸਵੇਰੇ ਤਾਰਾ ਰਾਣੀ ਦੀ ਕਥਾ ਹੁੰਦੀ ਤੇ ਫਿਰ ਉਹ ਸੁਣਨਾ ਫਿਰ ਸਵੇਰੇ ਉ ਪ੍ਰਸ਼ਾਦ ਵੰਡ ਦੇ ਹੁੰਦੇ ਸੀ ਸੰਨ ਓਹ ਉਹ ਖਾਣਾ ਸਾਰੀ ਰਾਤ ਬੜਾ ਸ਼ੋਂਕ ਹੁੰਦਾ ਸੀ ਪਹਿਲੇ ਲੋਕਾਂ ਚ ਹੁਣ ਬਸ ਟਰੈਂਡ ਘੱਟ ਗਿਆ ਬਸ ਜੀ ਵਧੀਆ ਜੀ ਵਧੀਆ ਸਭ ਵਧੀਆ ਮੈਂ ਕਿਹਾ ਬੜੇ ਦਿਨ ਹੋ ਗਏ ਗੱਲ ਹੀ ਨੀ ਹੋਈ ਚਲੋ ਮੈਂ ਫੋਨ ਕਰਕੇ ਪੁੱਛਾਂ ਠੀਕ ਠਾਕ ਹੈ ਸਭ ਹਾਂ ਬਸ ਓਹੀ ਮੈਂ ਕਿਹਾ ਚਲੋ ਸਭ ਵਧੀਆ ਫਿਰ ਪ੍ਰੋਗਰਾਮ ਬਣਾਇਆ ਜਾਣ ਜੂਣ ਦਾ ਬਾਹਰ ਬੁਰ
ਬਸ ਸੋਚਦੇ ਪਏ ਹਾ ਛੁੱਟੀਆਂ ਤੇ ਪੈ ਗਈਆਂ ਬੱਚਿਆਂ ਦੀਆਂ, ਹੋਰ ਸ਼ਾਇਦ ਅਗਲੇ ਹਫ਼ਤੇ ਕਿਤੇ ਜਾਣ ਦੀ ਬਣ ਜੇ ਤਿਆਰੀ ਹੋਜੇ,
ਗਰਮੀ ਗੁਰਮੀ ਵੀ ਜਿਹੜੀ ਜ਼ਿਆਦਾ ਹੀ ਹੈਗੀ ਤੁਹਾਡੇ ਵਾਲੇ ਪਾਸੇ ਗਰਮੀ ਹੈਗੀ ਹੈ ਨਹੀਂ
ਹਾਂ ਗਰਮੀ ਤੇ ਹੈ ਸਾਰਾ ਦਿਨ ਚ ਏਸੀ ਚਲਾ ਕੇ ਬੈਠੇ ਰਹਨੇ ਆ ਕੀ ਕਰੀਏ। ਨਿਕਲੀ ਤਾਂ ਨੀ, ਬੜੀ ਕਿੱਥੇ ਜਾਣਾ ਸ਼ਾਮੀ ਗੁਰਦੁਆਰੇ ਹੋ ਆਈ ਦਾ ਬਸ
ਅੱਛਾ ਇਹੀ ਹੁੰਦੀ ਹੈ। ਜਿਹੜਾ ਦੋ ਮਹੀਨੇ ਦੀ ਗਰਮੀ ਜਿਹੜਾ ਜ਼ਿਆਦਾ ਹੀ ਹੁੰਦੀ ਹੈ ਮਈ ਜੂਨ ਜੁਲਾਈ ਦੀ ਰਸਤੇ ਚ ਥੋੜਾ ਜਿਹਾ ਹੁੰਦਾ ਕਿ ਚਲੋ ਹਲਕਾ ਫੁਲਕਾ ਮੌਸਮ
ਬਾਰਸ਼ਾਂ ਆ ਜਾਂਦੀਆਂ ਵੈਸ ਹਾਂ ਬਾਰਿਸ਼ਾਂ ਸ਼ੁਰੂ ਹੋ ਜਾਂਦੀਆਂ ਵੈਸ ਚਿਪ ਚਿਪ ਗਰਮੀ
ਥੋੜ੍ਹਾ ਜਾਂਦਾ ਐ। ਬਾਕੀ ਇਸ ਮੌਸਮ ਵਿੱਚ ਭੁੱਖ ਨੀ ਲੱਗਦੀ ਹਿਸਾਬ ਲੈ ਲਿਕੁਿਡ ਖਾਣ ਦਾ ਦਿਲ ਕਰਦਾ ਜ਼ਿਆਦਾ,
ਪਾਣੀ ਪੀ-ਪੀ ਕੇ ਢਿੱਡ ਭਰ ਜਾਂਦੇ ਨੇ,
ਉਹੀ ਗੱਲ ਹੁੰਦੀ ਹੈ ਜੀ, ਪਾਣੀ ਪੀ-ਪੀ ਕੇ ਢਿੱਡ ਪਰ ਜਾਂਦਾ।
ਸਹੀ,
ਕੁ ਹੋਗਿਆ ਬਈ ਖਾਵਾਂਗਾ ਰੋਟੀ ਪਰ ਰੋਟੀ ਖਾਣ ਦਾ ਦਿਲ ਨੀ ਕਰਦਾ ਇੱਕ ਦੋ ਖਾਧੇ ਬੰਦਾ ਪਾਣੀ ਪੀ ਪੀ ਕੇ, ਰੀਡਫ, ਨੇ
ਸਹੀ ਗੱਲ ਹੈ ਪਾਣੀ ਪੀ-ਪੀ ਕੇ ਢਿੱਡ ਆਫਰ ਜਾਂਦੇ ਹੋਏ ਰੋਟੀ ਖਾਣ ਦੀ ਇੱਛਾ ਹੀ ਨੀ ਹੁੰਦੀ। ਦੀ,
ਇੱਛਾ ਹੀ ਨੀ ਹੁੰਦੀ ਬਸ ਬਸ ਇਹੀ ਗੱਲ ਹੈ ਜੀ ਬਾਕੀ ਚਲੋ ਮੈਂ ਹੈ ਕਿ ਲਿਕੁਇਡ ਨਾਲ ਹੀ ਥੋੜ੍ਹਾ ਜਿਹਾ ਹੋ ਜਾਂਦਾ ਇਸ ਟਾਈਮ ਤੇ ਵੈਸੇ ਨਿੰਬੂ ਪਾਣੀ ਬੜਾ ਚੰਗਾ ਹੈਗਾ ਬੰਦਾ ਨਿੰਬੂ ਪਾਣੀ ਪੀਂਦੇ ਰਹਿਣਾ ਚਾਹੀਦਾ। ਸਭ ਤੋਂ ਵੱਡੀ ਗੱਲ ਤਾਂ ਹੈ ਨਿੰਬੂ ਪਾਣੀ ਤੇ ਲਿਕੁਇਡ ਜਿਹੜਾ ਆਪਣਾ ਜੂਸ ਵਗੈਰਾ ਪੀ ਲਏ ਕੋਈ ਜਿਹੜਾ ਜਿਸ ਤਰ੍ਹਾਂ ਦਾ ਮਿਲਕ ਸ਼ੇਕ ਪੀ ਲਏ ਅੱਜ ਕੱਲ੍ਹ ਤਾਂ ਇਹੀ ਚੀਜ਼ਾਂ ਜ਼ਿਆਦਾ ਖਾਦੀ ਪੀਤੀ ਜਾਂਦੀ ਫੇਰ ਰੋਟੀ ਦਾ ਬਸ ਇੱਕ ਨਾਮ ਨਾਲ ਹਾਜੀ ਇੱਕ ਡੇਢ ਫੁਲਕਾ ਖਾ ਲਿਆ ਦੋ ਖਾ ਲਿਐ।
ਹਾਂ ਕਦੀ ਦਿਨ-ਦਿਨ ਚ ਸਾਰੇ ਦਿਨ ਚ ਕਿਥੇ ਤਿੰਨ ਟੈਮ ਖਾਂਦੇ ਸੀ ਦੋ ਟਾਈਮ ਖਾਈ ਜਾਂਦੀ ਹਨ ਤੇ ਰੋਟੀ
ਹਾਂਜੀ, ਹੁਣ-ਹੁਣ ਇਨਾ ਆਦਾ ਹੀ ਨੀ ਪੱਲੇ ਨਾ ਸਭ ਤੋਂ ਵੱਡੀ ਗੱਲ ਪਤਾ ਕੀ ਹੈ ਗਰਮੀ ਚ ਪਸੀਨਾ ਨਿਕਲ-ਨਿਕਲ ਕੇ ਨਾ ਬੰਦੇ ਨੂੰ ਪਿਆਸ ਦੀ ਤਰੇ ਜ਼ਿਆਦਾ ਲੱਗਦੀ ਹੈ।
ਹਾਂ ਬਸ ਪਾਣੀ ਪੀ-ਪੀ,
ਪਾਣੀ ਪੀ-ਪੀ ਕੇ ਉਹ ਪੇਟ ਢਿਡ ਭਰਿਆ ਰਹਿੰਦਾ। ਬਸੋ ਫਿਰ ਰੋਟੀ ਖਾਓ ਫੇਰ ਘੱਟ ਹੀ ਲੱਗਣੀ ਐ। ਵਾਹ ਜੀ ਵਾਹ ਵਾਹਿਗੁਰੂ, ਵਾਹਿਗੁਰੂ ਚਲੋ ਠੀਕ ਹੈ ਜੀ ਫਿਰ,
ਅੱਛਾ ਜੀ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ
ਠੀਕ ਹੈ ਜੀ ਮੇਰੀ ਗੱਲ ਸੁਣੋ ਹੈਲੋ ਉਹ ਮੈਂ ਕਹਿ ਰਿਹਾ ਸੀ ਕਿ ਬਈ ਤੁਸੀਂ ਉਹ ਘੁੰਮਣ ਦਾ ਜਦੋਂ ਪ੍ਰੋਗਰਾਮ ਬਣਾਓਗੇ ਤੇ ਫਿਰ ਮੈਨੂੰ ਦੱਸਣਾ ਫਿਰ ਅਸੀਂ ਵੀ ਫਿਰ ਉੱਥੇ ਘੁੰਮਿਆਵਾਂਗੇ ਜਿੱਥੇ ਜਾਓਗੇ ਤੁਸੀਂ
ਚਲੋ ਠੀਕ ਹੈ ਜੀ ਕੋਈ ਗੱਲ ਨੀ ਕੋਈ ਗੱਲ ਨੀ ਜਦੋਂ ਪ੍ਰੋਗਰਾਮ ਬਣੇਗਾ ਤੁਹਾਨੂੰ ਦੱਸਦਾ ਠੀਕ ਹੈ ਜੀ ਸਤਿ ਸ਼੍ਰੀ ਅਕਾਲ